ਸਸ ਰੀ ਕਾਲ।
ਹੈਲੋ, ਹੋਰ ਕਿਸ ਤਰਾਂ ਹੋ ਜੀ, ਹੈਲੋ।
ਹੈਲੋ, ਹੈਲੋ, ਹਾਂਜੀ- ਹਾਂਜੀ ਆ ਰਹੀ ਏ, ਆ ਰਹੀ ਏ। ਹੈਲੋ, ਹਾਂ ਹੋਰ ਹਾਂ ਕੀ ਉੜਾਇਆ। ਨੱਚ ਕੇ ਉੜਾਇਆ ਇਹਨੇ।
ਅਸੀਂ ਬਣਾਏ ਹਰੀ ਮੂੰਗ, ਤੇ ਨਾਲ ਜੀਰਾ ਰਾਈਸ
ਅੱਛਾ-ਅੱਛਾ, ਬਿਲਕੁਲ ਮੈਨੇ ਅੱਜ ਜੇ ਫੁਲ ਸੋੜਿਆ, ਫੁਲ ਆਲੂ
ਅੱਛਾ
ਹੂੰ ਤੇ ਦਾਲ ਰਾਤੀ ਦੀ ਭਾਵੀ ਇਹੀ ਹੋ ਹੀ ਐਡਜਸਟ ਕਰ ਲਿਤੀ। ਹੈਲੋ ਹੈਲੋ, ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ
ਹੈਲੋ
ਹਾਂਜੀ-ਹਾਂਜੀ, ਹੋਰ ਰਾਤੀ ਹਾਂ
ਤੁਸੀਂ ਨੋਨ ਵੈਜ ਖਾਂਦੇ ਹੋ।
ਹਾਂਜੀ-ਹਾਂਜੀ ਖਾਣੇ ਆ ਨਾ, ਤੁਸੀਂ ਕਿਸ ਤਰ੍ਹਾਂ ਬਣਾਂਦੇ ਹੋ ਦੀਦੀ।
ਆਹ ਬਸ ਤਾਂ ਸਿੰਪਲ ਐਕਚੁਲੀ ਮੇਰੀ ਮੰਮੀ ਹੈ ਨਾ ਸ਼ੈਫ ਹੈ। ਤਾਂ ਉਹੀ ਬਣਾਂਦੇ ਨੇ। ਜਿਸ ਤਰ੍ਹਾਂ ਮਰਜ਼ੀ ਬੋਲੋ।
ਮੈਨੂ ਨਾ ਉਹ ਕੜੀ ਪੱਤੇ ਵਾਲਾ ਹਾਂ, ਕੜੀ ਪੱਤੇ ਵਾਲਾ ਦੇਖਣਾ ਆ, ਕਿ ਕੜੀ ਪੱਤੇ
ਹਾਂਜੀ-ਹਾਂਜੀ, ਤੁਸੀਂ ਗੂਗਲ ਨੀ ਕੀਤਾ। ਗੂਗਲ ਕਰ ਲੋ, ਜਾਂ ਯੂਟਿਊਬ ਤੇ ਦੇਖ ਲੋ।
ਹਾਂ ਉਹੀ ਸੋਚਣੀ ਚਾਹੀਦੀ ਐ, ਮੈਂ ਵੀ ਕਿਉਂਕਿ ਮੈਂ ਮਲਾਈ ਵਾਲਾ ਮਸਾਲ ਬਣਾ ਲਈਏ ਕਾਲਾ ਮਸਾਲਾ, ਮਲਾਈ ਵਗੈਰਾ ਤਾਂ ਬਣਾ ਲਈਏ ਬਣ ਜਾਂਦਾ, ਪਰ ਉਹ ਕੜੀ ਪੱਤੇ ਵਾਲਾ ਹੀ ਦੇਖਣਾ ਆਇਆ ਇੱਕ ਵਾਰ। ਕਿ ਕੜੀ ਪੱਤੇ ਦਾ ਕਿਸ ਤਰ੍ਹਾਂ ਬਣਦਾ ਐ, ਮਤਲਬ ਕੜੀ ਪੱਤੇ ਨੂੰ ਕਿੱਤਨੀ ਅ ਇਸ ਮਾਤਰਾ ਚ ਪਾਣਾ ਉਸਦੇ ਵਿਚਕਾਰ।
ਹਾਂ, ਓਹ ਨਾ ਐਕਚੁਲੀ ਨੋਨ ਵੈਜ ਦਾ ਮੈਨੂੰ ਬਣਾਣ ਦਾ ਨੀ ਇੰਨਾ ਸ਼ੌਕ ਐ, ਜਿੰਨਾ ਖਾਣ ਦਾ ਸ਼ੌਕ ਐ, ਉਹ ਫੇਰ ਮੰਮੀ-ਮੰਮੀ ਬਣਾ ਲੈਂਦੇ। ਮੰਮੀ ਔਰ ਫਿਰ ਅਗਰ ਮੈਂ ਪੂਨਾ ਚਲੀ ਗਈ ਤਾਂ ਫੇਰ ਉੱਧਰ ਦੀਦੀ ਮੰਮੀ ਉਹ ਬਣਾ ਲੈਂਦੇ ਫਿਰ ਮੇਰਾ ਬਣਾਉਣ ਦਾ ਇਹ ਨਹੀਂ ਆਉਂਦਾ
ਉਹ ਮੌਕਾ ਹੀ ਨੀ ਲੱਗਦਾ
ਸਫਲ ਟੈਨਸ਼ਨ ਹੀ ਨ ਅਕਸਰ ਖਾਨ ਦਾ ਟਾਈਮ
ਅੱਛਾ-ਅੱਛਾ ਹੋਰ-ਹੋਰ ਤੁਸੀਂ ਕੀ ਬਣਾਉਂਦੇ ਹੋ ਸਪੈਸ਼ਲ
ਸਪੈਸ਼ਲ ਮੇਰੇ ਤਾਂ ਦੇ ਬਕਰਾ ਦੇੇ
ਹਾਂਜੀ
ਆਲੂ ਦੇ ਪਰਾਂਠੇ
ਆਲੂ ਦੇ ਪਰਾਠੇ ਅਸਲ ਦੇ ਤਾਂ ਆਲੂ ਦੇ ਪਰਾਠੇ ਹਾਂ
ਔਰ ਕਿਆ ਮੈਕਸੀਕਨ ਔਰ ਦੀ ਸੈਂਡਵਿਚ
ਅੱਛਾ-ਅੱਛਾ ਸੈਂਡਵਿਚ ਤੇ ਸੈਂਡਵਿਚ ਕਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ ਮੈਂ ਤਾਂ ਕਦੇ ਬਣਾਇਆ ਹੀ ਨੀ ਗਾ ਸੈਂਡਵਿਚ
ਅੱਛਾ ਇਹ ਕੈਪਸੀਕਮ ਹੁੰਦਾ ਨਾ ਸ਼ਿਮਲਾ ਮਿਰਚੀ ਉਹਨੂੰ ਬਾਰੀਕ-ਬਾਰੀਕ ਕੱਟ ਲੈਣਾ ਪਿਆਜ ਨੂੰ ਮੈਂ ਸਿੰਪਲ ਬਨਾਨੀ ਹਾਂ ਅਹ ਪਿਆਜ ਰ ਸ਼ਿਮਲਾ ਮਿਰਚੀ ਉਸਦੇ ਵਿੱਚ ਓਰੀਗੈਨੋ ਚਾਨੀਜ਼ ਔਰ ਚੀਜ਼ ਬਸ ਇਹ ਕੀਸ ਕੇ ਪਾ ਦੇਣਾ ਹੈ ਫਿਰ ਹਰੀ ਚਟਨੀ ਪੁਦੀਨੇ ਦੀ, ਔਰ ਚਟਨੀ ਚ ਨਾ ਇੱਕ ਚਮਚ ਦਹੀਂ ਔਰ ਇਹ ਹੁੰਦਾ ਨਾ ਆਲੂ ਭੁਜੀਆ
ਹਾਂਜੀ।
ਦਸ ਰੁਪਏ ਵਾਲਾ ਇੱਕ ਪੂਰਾ ਪਾ ਦੇਣਾ ਉਸ ਚ, ਔਰ ਚਟਨੀ ਨਾ ਬਹੁਤ ਚਟਪਟੀ ਬਣਦੀ, ਫੇਰ ਇੱਕ ਪਾਸੇ ਚਟਨੀ ਲਾਓ ਔਰ ਇੱਕ ਪਾਸੇ ਬਟਰ ਲਗਾਕੇ ਵਿਚ ਉਹ ਪਾ ਕੇ ਨਾ ਗਰਿਲ ਚ ਗਰਿਲ ਕਰਨ ਰੱਖਦੋ ਫੇਰ, ਬਹੁਤ ਅੱਛਾ ਲੱਗਦਾ ਹੈ
ਹੂੰ- ਹੂੰ, ਹੂੰ, ਹੂੰ, ਹੂੰ ਕੋਈ -ਕੋਈ, ਕੋਈ-ਕੋਈ ਲਾਲ ਚਟਨੀ ਪੈਂਦੀ ਨਾ ਗੁੜ ਵਾਲੀ
ਹਾਂ
ਉਹ ਗੁੜ ਨੂੰ ਗੁੜ ਨੂੰ ਸੇਕ ਕੇ ਹਾਂਜੀ, ਨਹੀਂ ਗੁੜ ਨੂੰ ਸੇ ਕੇ ਨਾ ਗੁੜ ਨੂੰ ਸੇਕ ਛੋੜਨਾ ਪਹਿਲੇ ਉਹ ਛਾਨ ਲੈਣਾ ਸਾਫ਼ ਸੁਥਰਾ, ਉਹ ਤੇ ਇਮਲੀ ਵੀ ਸੇਕ ਕੇ ਰੱਖਣੀ ਤੇ ਕੜਾਹੀ ਦੇ ਵਿੱਚ ਇਮਲੀ ਪਾ ਕੇ ਪਹਿਲੇ ਥੋੜ੍ਹਾ ਜਿਹਾ ਥੋੜਾ ਜਿਹਾ ਪਾਣੀ ਚ ਪਹਿਲੇ ਇਮਲੀ ਘੋਲ ਲੈਣੀ, ਮਤਲਬ ਪਾਣੀ ਚ ਉਸ ਮਿਕਸਰ ਚ ਗ੍ਰੈਂਡ ਵੀ ਕਰ ਸਕਦੇ ਹਾਂ, ਆਪਾਂ ਓਹਨੂੰ ਇਮਲੀ ਨੂੰ ਵੀ, ਕੜਵੇ ਇਮਲੀ ਹੁੰਦੀ ਨਾ ਮਿਕਸਰ ਗ੍ਰਾਈਂਡ ਕਰਨਾ ਹੈ, ਬਹੁਤ ਇਧਰ ਕੜਾਈ ਥੋੜਾ ਜਿਹਾ ਪਾਣੀ ਪਾ ਕੇ ਇਮਲੀ ਪਾ ਕੇ ਵਿਚਕਾਰ ਤਾਂ ਉਸਨੂੰ ਅੱਛੀ ਤਰ੍ਹਾਂ ਸੁੜ ਨਹੀਂ ਦੇਣਾ। ਉਹ ਤੋ ਗੁੜ ਜਿਹੜਾ ਛਾਨਵ ਗੁੜ ਹੈ ਨਾ ਆਪਣੇ ਕੋਲ, ਥੋੜੇ ਪਾਣੀ ਵਾਲਾ ਉਹ ਪਾਛੋੜ ਨੇ ਉਹਦੇ ਵਿਚਕਾਰ ਤੇ ਉਸਦੇ ਵਿੱਚ ਕਾਲੀ ਮਰਚ ਪਾਣੀ ਥੋੜ੍ਹਾ ਜਿਹਾ ਤੇ ਜੀਰਾ ਪਾਊਡਰ
ਅੱਛਾ
ਤੇ ਕਾਲਾ ਲੂਣ ਥੋੜਾ ਜਿਹਾ ਹਾਂ ਬਸ ਇਹ ਪਾ ਕੇ ਅੱਛਾ ਭੜਕਾ ਲਿਆ, ਅਗਰ ਤੂੰ ਸਾਨੂੰ ਬਹੁਤ ਪਤਲੀ ਲਗਦੀ ਪਈ ਹੈ, ਥੋੜਾ ਜ ਕੋਨਫਲਾਵਰ ਇੱਕ ਚਮਚ ਘੋਲ ਕੇ ਤ ਕਨਫਲਾਵਰ ਪਾ ਛੋੜਨਾ ਹੋਊ, ਉਸ ਉਸਨੂੰ ਕਾਟੀ ਵੀ ਹੋਈ ਦੀ ਹੈ ਤੇ ਅੱਛੀ ਵੀ ਬਣਦੀ ਹੈ।
ਅੱਛਾ -ਅੱਛਾ ਮੈਂ ਕਦੇ ਨਾ ਇਹ ਵਾਲੀ ਚਟਨੀ ਬਣਾਈ ਨੀ ਤਾਂ ਮੈਂ ਟ੍ਰਾਈ ਜ਼ਰੂਰ ਕਰੂੰਗੀ।
ਹਾਂਜੀ -ਹਾਂਜੀ ਲਾਲ ਮ ਲਾਲ ਤਾਂ ਗੁੜ ਵਾਲੀ ਤਾਂ ਬਹੁਤ ਅੱਛੀ ਬਣਦੀ ਚਟਨੀ।
ਹਾਂ ਔਰ ਤੁਸੀਂ ਕੀ ਬਣਾਉਂਦੇ ਹੋ, ਸਪੈਸ਼ਲ
ਸਪੇਸ਼ਲ ਤਾਂ ਮੇਰਾ ਨੌਂਨ ਵੈਜ ਹੀ ਜ਼ਿਆਦਾਤਰ ਏ ਹੂੰ। ਮੇਰੇ ਜਿਆ ਤਾਂ, ਸਪੇਸ਼ਲ ਨੋਨ ਵੈਜ, ਹੀ ਹੈ। ਕਿਉਂਕਿ, ਵੈਜ ਹੈਜ ਸਮਾਨ ਕੋਈ ਇੰਟਰਰੇਸਟਿੰਗ ਹੈ ਇਤਨਾ, ਪਰ ਨੋਨ ਵੈਜ, ਜ਼ਿਆਦਾ ਵੇ। ਪਰ ਮੈਂ, ਨਹੀਂ ਖਾਣੀ ਆ। ਮੇਰੇ ਹਸਬੈਂਡ, ਵਗੈਰਾ ਸਾਰੇ ਖਾਦੇ।
ਤੁਸੀਂ, ਨੋਨ ਵੈਜ, ਨਹੀਂ ਖਾਂਦੇ?
ਨਹੀਂ- ਨਹੀਂ, ਮੈਂ ਨੀ, ਖਾਂਦੀ।
ਅੱਛਾ। ਤੁਸੀਂ ਨਹੀਂ ਖਾਂਦੇ, ਸਿਰਫ ਬਣਾਂਦੇ ਹੋ।
ਹਾਂਜੀ- ਹਾਂਜੀ, ਬਣਦੀ ਆ, ਖਾਲੀ ਬਸ। ਮੇਰਾ ਜ਼ਿਆਦਾਤਰ ਬੱਚਿਆਂ ਨੂੰ, ਸੁੱਕਾ ਚਿਕਨ, ਸੁੱਕਾ ਚਿਕਨ। ਅੱਛਾ ਲੱਗਦਾ ਹੈ, ਸੁੱਕਾ ਇੱਕ ਦਮ। ਥੋੜਾ ਜਿਹਾ ਪਿਆਜ਼, ਟਮਾਟਰ ਦੀ ਗ੍ਰੇਵੀ। ਤੇ ਉਸਦੇ ਉੱਤੇ ਫੇਰ, ਅਲੱਗ ਚਿਕਨ ਧੋ ਕੇ, ਉਸਨੂੰ ਮੈਰੀਨੇਟ ਕਰਕੇ ਰੱਖਣੀ ਆਂ। ਇੱਕ ਘੰਟਾ।
ਅੱਛਾ।
ਤੋਂ ਏਸ ਦੇ, ਬਾਅਦ ਉਸਨੂੰ ਚ ਸੀਟੀ ਦੇ ਕੇ ਉਹ ਤੇ ਪਿਆਜ਼, ਟਮਾਟਰ ਦੀ ਗ੍ਰੇਵੀ, ਦੇ ਵਿੱਚ ਪਾ ਛੋੜਨੀ ਆ। ਹੂੰ। ਤੁਂ ਲੱਗੇ ਤਾਂ ਥੋੜੀ, ਜਿਹੀ ਤੁਸੀਂ ਮਲਾਈ ਵੀ, ਪਾ ਸਕਦੇ ਹੋ। ਥੋੜੀ ਜਿਹੀ, ਓਇਲਿੰਗ ਵੀ, ਅੱਛਾ ਆਉਂਦਾ, ਟੇਸਟ ਵੀ, ਅੱਛਾ ਆਂਦਾ, ਕਰੀਮ ਹੈਵੇ ਅਮੂਲ ਦੀ। ਕਰੀਮ ਵੀ ਪਾ ਸਕਦੇ ਹੋ। ਤੁਸੀਂ, ਥੋੜੀ ਜੀ, ਬਟਰ ਪਾ ਸਕਦੇ ਹੋ। ਜੋ ਤੁਸਾਨੂੰ, ਪਸੰਦ ਹੈ। ਉਹ ਪਾ ਸਕਦੇ ਹੋ।
ਅੱਛਾ- ਅੱਛਾ। ਮੈਂ, ਕਦੇ ਬਣਾਈ ਨਹੀਂ। ਮੈਂ, ਸਿਰਫ, ਇੱਕ ਵਾਰੀ ਨਾ, ਅ ਚਿਕਨ ਕੁਰਮਾ, ਟਰਾਈ ਕੀਤਾ ਸੀ। ਕਾਜੂ, ਵਗੈਰਾ ਪਾ ਕੇ। ਤੋਂ, ਅੱਛਾ, ਬਣਿਆ ਸੀ, ਬਟ ਉਹ ਨਾ, ਬਹੁਤ ਹੈਵੀ ਹੋ ਗਿਆ। ਕਿਉਂਕਿ, ਉਸ ਚ ਕਰੀਮ, ਕਾਜੂ ਫੇਰ ਉਹ ਖਾ, ਹੀ ਨਹੀਂ। ਜਾਂਦਾ, ਫੇਰ, ਇਸ ਕਰਕੇ ਮੈਂ, ਬਣਾਉਂਦੀ ਨੀ।
ਹੂੰ। ਅਪੜਾ ਇੱਕ ਪੰਜਾਬੀ ਟਾਈਪ, ਆਉਂਦਾ ਨਾ ਹਲਕਾ- ਹਲਕਾ। ਲਾਲ- ਲਾਲ, ਤਰੀ ਵਾਲਾ। ਉਹ ਵੀ, ਬਹੁਤ ਬੇਸਟ ਬਣਦਾ ਹੈ। ਹਾਂਜੀ- ਹਾਂਜੀ। ਪੰਜਾਬ ਸਾਈਡ ਤੇ ਤਾਂ ਕੱਚਾ ਵਾਲਾ ਬਣਾਂਦੇ ਨੇ ਸਾਰਾ ਮਸਾਲਾ ਕੱਚਾ ਪਰ, ਮਹਾਰਾਸ਼ਟਰ, ਪਾਸੇਔ ਕੱਚਾ ਮਸਾਲਾ ਨਹੀਂ ਬਣਾਉਂਦੇ। ਮਹਾਰਾਸ਼ਟਰ, ਪਾਸੇ ਪੱਕਾ- ਪੱਕਾ, ਮਸਾਲਾ ਲੋੜ ਹੁੰਦਾ ਸਾਰਾ। ਸੁੜਵਾ ਇੱਕਦਮ ਸਿੱਧੀ ਤਰਾਂ, ਹਾਂਜੀ। ਪਕਾ ਕੇ, ਉਦੇ ਵਿੱਚ। ਚਿਕਨ ਸੋੜ ਕੇ, ਗਰਮ ਪਾਣੀ ਪਾ ਕੇ, ਦੋ ਤਰਾਂ ਸੀ ਮਾਰ ਕੇ, ਉਬਲ ਜਾਂਦਾ ਹੈ। ਅੱਛੀ ਤਰਾਂ, ਹੂਣ ਪੰਜਾਬ ਪਾਸੇ, ਮੇਰੇ ਦੇਖਿਆ ਨਾ। ਹਾਂ। ਪੰਜਾਬ। ਪਾਸੇ, ਮੈਂਨੇ ਦੇਖਿਆ। ਤਾਂ ਉਹ ਨਹੀਂ, ਪਿਆਜ਼ ਕੱਚਾ, ਟਮਾਟਰ ਕੱਚੇ, ਲਸਣ, ਅਦਰਕ ਕੁੱਟ ਕੇ ਪਾਉਂਦੇਨ। ਓਨੀ ਕਹਿੰਦੇ ਨਾ, ਸਾਨੂੰ ਇਸਦਾ ਟੇਸਟ ਆਣਦਾ। ਉਹ ਨੂੰ ਉਸ, ਤਰਾਂ ਬਣਾ ਦੇਣਾ। ਮੇਰੇ ਮਾਮੇ ਹੁਣੀ, ਉਸ ਪਾਸੇ, ਪੰਜਾਬ ਪਾਸੇ।
ਉਹਨਾਂ ਨੂੰ, ਆਦਤ ਪੈ ਗਈ ਨਾ। ਉਹ ਸ ਮਤਲਬ, ਉਹ ਟੇਸਟ ਦੀ।
ਹਾਂਜੀ- ਹਾਂਜੀ, ਹਾਂਜੀ- ਹਾਂਜੀ।
ਆਪਾਂ ਨੂੰ, ਇਸ ਮਤਲਬ, ਤੜਕਾ ਦੇ, ਕੇ ਖਾਣ ਦੀ ਆਦਤ। ਤੇ ਉਹਨਾਂ ਨੂੰ, ਇੱਕ- ਇੱਕ, ਨਾਲ। ਹਾਂ। ਸਭ ਦਾ, ਅਲੱਗ- ਅਲੱਗ, ਟੇਸਟ ਹੈ, ਨਾ।
ਹਾਂਜੀ- ਹਾਂਜੀ, ਪਰ ਮਹਾਰਾਸ਼ਟਰੀਨ, ਚਿਕਨ ਵੀ ਅੱਛਾ, ਲੱਗਦਾ ਹੈ। ਕਾਲੇ, ਮਸਾਲੇ ਵਾਲਾ।
ਆਦਤ ਨੀ ਹੈ। ਕਾਲੇ, ਮਸਾਲੇ ਦੀ।
ਅੱਛਾ- ਅੱਛਾ। ਨਹੀਂ, ਬਹੁਤ ਟੇਸਟੀ ਹੁੰਦਾ ਹੈ। ਮਟਨ ਤਾਂ ਸਭ ਸੇ ਜ਼ਿਆਦਾ। ਟੇਸਟ ਲੱਗਦਾ ਕਾਲੇ ਮਸਾਲੇ ਦਾ। ਤੁਸੀਂ ਕਰ, ਨਹੀਂ, ਮੈਂ ਨਾ ਹੁਣ। ਛੋੜਿਆ ਨਾ, ਇੱਕ ਸਾਲ ਹੋਇਆ। ਹੁਣ ਛੋੜਿਆ, ਪਹਿਲੇ ਤਾਂ, ਖਾਣੀ ਆਈ ਨਾ, ਇੱਤੇ ਸਾਲ ਅਸੀਂ।
ਅੱਛਾ। ਕਿਉਂ ਛੱਡਿਆ ਤੁਸੀਂ?
ਬਸ, ਛੱਡ ਦਿੱਤਾ ਹੁਣ। ਜੱਸੀ, ਅੰਮ੍ਰਿਤ ਵੇਲਾ ਕਰਨੇ ਹਾਂ। ਜੱਸੀ, ਅੰਮ੍ਰਿਤ ਵੇਲਾ ਕਰਨੇ ਲੱਗੇ। ਤਾਂ, ਅਸੀਂ ਛੋੜ ਦਿੱਤਾ।
ਅੱਛਾ- ਅੱਛਾ।
ਹੂੰ। ਅੰਮ੍ਰਿਤ ਵੇਲਾ ਜਾਸ ਅਸੀਂ ਸ਼ੁਰੂ ਕੀਤਾ। ਬਸ ਤਾਂ, ਅਸੀਂ ਦਿਲ ਹੀ, ਨਹੀਂ ਕਰਦਾ, ਖਾਣੇ ਗੇ ਹੂੰ। ਹੁਣ। ਬਸ ਇਸ ਤਾਂ ਲੱਗਦਾ ਕਿ, ਹਾਂ। ਦੀਦੀ ਉੱਠ ਤਾਂ ਜਾਣ। ਮੈਂ, ਸਵੇਰੇ ਚਾਰ, ਸਾਢੇ ਚਾਰ ਤੱਕ, ਉੱਠ ਜਾਣੀ ਆਂ। ਅੰਮ੍ਰਿਤ ਵੇਲਾ ਕਰਕੇ ਬਸ ਸੋ ਜਾਣੀ ਸੱਚੀ ਗੱਲ ਕਰਨੀ। ਥੋੜਾ ਜਿਹਾ ਆਪਣਾ ਜਪਜੀ ਸਾਹਿਬ। ਸੁਣਿਆ ਆਪਣਾ ਸੁਖਮਨੀ ਸਾਹਿਬ ਸੁਣਿਆ, ਗੁਰੂ ਮੰਤਰ ਸੁਣਿਆ। ਫੇਰ ਉਸ ਬਾਅਦ ਉਹ ਹਿੰਦੀ ਦੇ ਦੋ ਚਾਰ ਆਰਤੀਆਂ ਵਨ ਉਹ ਸੁਣਨੀਆਂ ਫੇਰ ਉਸ ਤੋਂ ਬਾਅਦ ਮੈਂ ਸੋ ਜਾਾਨੀ। ਛੇ ਵਜੇ ਤੋਂ ਬਾਅਦ ਸੋ ਜਾਣ ਮੈਂ ਛੇ ਵਜੇ ਸੋ ਜਾਦੀ ਵਾਪਸ ਨਹੀਂ ਮੇਰੇ ਬੱਚੇ। ਬੱਚੇ ਵੱਡੇ ਹੋ ਗਏ ਨਾ ਬੱਚੇ ਕੁਛ ਪ੍ਰੋਬਲਮ ਨੀ ਗੀ ਮੈਨੂੰ ਮੇਰੀ ਕੁੜੀ। ਦੋ ਕੁੜੀਆਂ ਦਾ ਵਿਆਹ ਹੋ ਗਿਆ। ਹਾਂ ਤੇ ਕੁੜੀ ਆ ਵੀ ਹੀ।
ਮੇਰੇ ਬੱਚੇ ਛੋਟੇ ਹਨ ਨਾ ਮੈਨੂੰ ਫੇਰ ਸਵੇਰੇ ਛੇ ਵਜੇ ਉੱਠਣਾ ਹੀ ਪੈਂਦਾ।
ਹਾਂਜੀ ਹਾਂਜੀ ਹਾਂਜੀ ਰਾਤੀ ਸੋਣੇ ਹਾਂ ਰਾਤੀ ਸੋਣੇ ਵਾਸਤੇ ਵੀ ਜਲਦੀ ਸੌਦੇ ਹੋ ਤੁਸੀਂ।
ਨਹੀਂ ਨਹੀਂ ਮਤਲਬ ਲੇਟ ਹੋ ਹੀ ਜਾਂਦਾ ਬਾਰਾਂ। ਜਾਂਦੇ ਬਾਰਾਂ ਸਾਡੇ ਬਾਰਾਂ ਕਦੇ ਕਦੇ ਇੱਕ। ਫੇਰ ਵੱਡੀ ਕੁੜੀ ਦੇ। ਅ ਬੱਸ ਆਂਦੀ ਸੱਤ ਵਜੇ ਸਾਢੇ ਸੱਤ ਵਜੇ ਔਰ। ਛੋਟਾ ਵਾਲਾ ਜਾਂਦਾ ਹੈ ਨੌ ਵਜੇ ਤਾਂ ਫੇਰ ਸਵੇਰੇ ਉੱਠਣੇ ਦਾ। ਸਵਾਲ ਹੀ ਨੀ ਪੈਦਾ ਹੁੰਦਾ ਫਿਰ ਨਾ ਨਿੰਦਰ ਨੀ ਹੁੰਦੀ। ਫੇਰ ਉਹ ਸੋਣ ਦੇ ਟਾਈਮ ਉਹ ਆ ਜਾਂਦੇ ਫੇਰ। ਨੀਂਦਰ ਨੀ ਹੁੰਦੀ।
ਹਾਂਜੀ ਹਾਂਜੀ ਤੁ ਦੀ ਕੁੜੀ ਕਿਹੜੀ। ਅੱਛਾ।
ਹਾਂਜੀ।
ਤੇ ਮੁੰਡਾ।
ਮੁੰਡਾ ਹੋਣ ਐਲਕੇ ਜੀ ਚ ਹੁਣ ਪਾਇਆ।
ਹਮ।
ਛੋਟਾ ਹੀ ਹੈ ਸਾਢੇ ਤਿੰਨ ਚਾਰ ਸਾਲ ਦਾ ਹੀ ਹੈ। ਹਹ ਫਿਰ ਉਹ ਛੱਡਦਾ ਹੀ ਨਹੀਂ ਮੰਮਾ । ਮੰਮਾ ਮੰਮਾ ਹਰ ਜਗ੍ਹਾ ਮੰਮਾ ਮੰਮਾ।
ਨਹੀਂ ਬੱਚੇ ਛੋਟੇ ਹੋ। ਹਮ ਹਮ ਹਮ ਹ ਬੱਚੇ ਛੋਟੇ ਹੁੰਦੇ ਨਾ ਹਮ। ਨਹੀਂ ਬੱਚਿਆਂ ਨਾਲ ਤਾਂ ਰਾਤੀ ਛੋਟੇ ਬੱਚਿਆਂ ਨਾਲ ਤਾਂ ਰਾਤੀ ਦੋ ਤਿੰਨ ਵਾਰ ਉੱਠਣਾ ਵੀ ਪੈਂਦਾ ਹੈ।
ਨਹੀਂ ਨਹੀਂ ਇਹ ਨਹੀਂ ਉੱਠਦਾ ਇਹ ਨਾ ਜਦੋਂ ਹੋਇਆ ਨਾ ਜਦ। ਹੋਇਆ ਮਤਲਬ ਚਾਰ ਮਹੀਨੇ ਦਾ ਆਇਆ ਤਦੋਂ ਇਸਦੀ ਨੀਂਦ ਨਾ ਪ। ਕੀ ਹੋ ਗਈ ਮਤਲਬ ਉੱਠਦਾ ਹੀ ਨਹੀਂ। ਡਾਇਰੇੈਕਟ ਸਵੇਰੇ ਇੱਕ ਵਾਰੀ ਜੋ ਸੋ ਗਿਆ ਨਾ ਉਹ ਡਾਇਰੇੈਕਟ ਸਵੇਰੇ ਉੱਠਦਾ ਮਤਲਬ ਉਹਨੇ। ਤੰਗਨੀ ਕਿਥੇ ਰਹਿਤੀ। ਮੇਰੀ ਵੱਡੀ ਕੁੜੀ ਬਥੇਰਾ ਤੰਗ ਕਰਦੀ ਸੀ ।
ਤੇ ਇੰਜੈਕਸ਼ਨ ਇੰਜੈਕਸ਼ਨ ਲ ਤਾਂ ਵੀ ਤੱਕ ਨੀ ਕਰਦਾ ਹੈ ਸੋ ਜਾਂਦਾ ਹੈ।
ਹਾਂ ਐਕਚੁਲੀ ਨਾ ਇੱਧਰ ਸਾਡੇ ਇੱਧਰ ਨਾ ਇੱਕ ਨਰਸ ਹੈ। ਥੋੜੀ ਜਿਹੀ ਏਜਟ ਹੈ ਉਸਦਾ ਹੱਥ ਨਾ ਬੜਾ ਲਾਈਟ ਹੈ। ਮਤਲਬ ਬੱਚਿਆਂ ਨੂੰ ਤਕਲੀਫ਼ ਨਹੀਂ ਹੁੰਦੀ ਫਿਰ ਮੈਂ ਉੱਧਰ ਜਾ ਕੇ ਉਸਦੇ ਹੱਥ ਤੋਂ ਹੀ ਲਗਾ। ਕਿਆ ਆ।
ਅੱਛਾ ਅੱਛਾ ਹਾਂਜੀ ਹਾਂਜੀ ਵੀ ਤਾਂ ਬੱਚੇ ਬਹੁਤ ਤੰਗ ਕਰਦੇ। ਨਾ ਹਣ ਮਤਲਬ ਮੇਰਾ ਤਾਂ ਲਫ ਐਸਪੀਰਅਨਸ ਨਹੀਂ ਗਾਾਈਤ ਨਾ। ਕਿਉਕ ਮੇਰੇ ਬੱਚਿਆਂ ਨੇ ਬਹੁਤ ਕੀਤਾ ਇੰਜਕਟ।
ਅੱਛਾ ਉਹ ਇੱਕ ਨਾ ਸਹੀ ਮਤਲਬ। ਮਤਲਬ ਮੰਮੀ ਜਾਂਦੀ ਨਾਲ ਤਾਂ ਫਿਰ ਮੰਮੀ ਲਗਾ ਕੇ ਉਹਨਾਂ ਦੇ ਹੱਥ ਹੀ ਲਗਾ ਕੇ ਆਉਂਦੇ। ਹੁਣ ਹੈ ਇਸਦਾ ਔਰ ਇੱਕ ਇੱਕ ਵੈਕਸੀਨ ਹੈ। ਛੇ ਸਾਲ ਦਾ ਮੈਂ ਲਾਇਆ ਨੀ ਹੁਣ ਹੁਣ ਸੱਤ ਸਾਲ ਦੀ ਹੋਊ। ਜੁਲਾਈ ਚ ਅਗਲੇ ਮਹੀਨੇ ਤਾਂ ਫਿਰ ਉਹਨੂੰ ਲਾਉਣਾ ਹੈ।
ਅੱਛਾ ਅੱਛਾ ਠੀਕ।
ਦੇਖੋ ਕਿੰਨਾ ਤੰਗ ਕਰਦੀ ਆ
ਹਾਂ ਹਾਂ ਉਹ ਤਾਂ ਹੈ
ਇਹ ਵਾਲ ਥੋੜਾ ਸ ਸਿਕਸ ਅਰਸ ਦਾ ਥੋੜਾ ਜਿਹਾ ਪ ਬ ਨਾ ਇੰਜੈਕਸ਼ਨ
ਹਮ ਹਮ
ਤਾਂ ਬੱਚੇ ਬਥੇਰੇ ਤੰ
ਬਹੁਤ ਤੰਗ ਕਰਦੇ ਬਹੁਤ ਮੇਰੀ ਕੁੜੀਆਂ ਮਤਲਬ ਮੇਨ ਤਿੰਨੋ ਕੁੜੀਆਂ ਵ ਨਾ ਉਹਨਾਂ ਨੇ ਮੈਨੂੰ ਤਿੰਨੋ ਇੰਜੈਕਸ਼ਨ ਵਕਤ ਖਾਲੀ ਰਾਤ ਭਰ ਲੈ ਕੇ ਜੋ ਸਵੇਰੇ ਇੰਜੈਕਸ਼ਨ ਲੱਗਦਾ ਸ਼ਾਮ ਨੂੰ ਪੰਜ ਹੋ ਮੈਂ ਗੋਦਜ਼ ਲੈਣੀ ਹਾਂ ਤੇ ਦੂਏ ਦਿਨ ਸ਼ਾਮੀ ਤੱਕ ਮੇਰੀ ਗੋਦਜ ਹੀ ਰਹਿੰਦਾ ਬਿਲਕੁਲ ੱਲੇ ਵੀ ਨਹੀਂ ਰੱਖਣੇ ਦਿੱਤੇ ਨੇ ਹਾਂ ਇੱਕ ਮਿੰਟ ਵੀ ਨਹੀਂ ਮੈਂ ਇਸ ਟਾਈਮ ਤੇ ਕੰਮਲਲੀ ਬਾਈ ਲਗਾ ਲੈਣੀ ਆਈਆਂ ਮੇਰੇ ਕੋਲ ਰੋਟੀ ਪਾਣੀ ਤੁਸੀਂ ਦੇਖੋ ਬਾਈ ਸਾਰਾ ਕੁਝ ਮੈਂ ਬੱਚਾ ਨਹੀਂ ਛੋੜਾਂਗੀ ਬਿਲਕੁਲ ਵੀ ਮੇਰਾ ਮੈਨੇ ਇੱਕ ਮਿੰਟ ਵੀ ਕਦੀ ਦੂਰ ਨਹੀਂ ਕੀਤੀ ਉਸ ਟਾਈਮ ਤੇ ਇੰਜੈਕਸ਼ਨ ਵਤ ਹ
ਅੱਛਾ ਅੱਛਾ ਚਲੋ ਫਿਰ ਮੈਂ ਤੁਹਾਨੂੰ ਕਾਲ ਕਰਨੀ ਆ ਉਹ ਨਾ ਮੈਨੂੰ ਸਕੂ ਟਿਊਸ਼ਨ ਛੱਡਣੀ ਜਾਦਾ ਹੈ
ਅੱਛਾ ਅੱਛਾ ਠੀਕ ਹਾਂਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ
ਈਟ ਟੇਕ ਬਾਈਟ-